ਸਤਿ੍ ਸ਼੍ਰੀ ਆਕਾਲ
ਸਤਿ ਸ਼੍ਰੀ ਅਕਾਲ ਜੀ
ਕੀ ਹੱਲ ਦੀਦੀ
ਵਧੀਆ ਤੁਸੀਂ ਸੁਣਾਓ ਜੀ ਹੋਰ ਘਰ ਪਰੀਵਾਰ ਸਬ ਠੀਕ
ਹਾਂਜੀ ਹਾਂਜੀ ਕਿਰਪਾ ਮਾਧਵ ਦੀ ਤੁਸੀਂ ਦੱਸੋ।
ਵਧੀਆ ਜੀ, ਹਾਂਜੀ, ਮੈਂ ਤੁਹਾਡੇ ਨਾਲ ਨਾ ਇੱਕ ਟੋਪਿਕ ਉੱਤੇ ਗੱਲ ਕਰਨੀ ਸੀ, ਐਜੂਕੇਸ਼ਨ ਸਿਸਟਮ ਤੇ
ਹਾਂਜੀ, ਹਾਂਜੀ।
ਹਾਂਜੀ ਐਜੂਕੇਸ਼ਨ ਸਿਸਟਮ ਬਾਰੇ ਤੁਸੀਂ ਦੇਖ, ਰਹੇ ਹੋ ਕਿਨਾ ਬੇਕਾਰ ਐਜੂਕੇਸ਼ਨ ਸਿਸਟਮ ਸਾਡੇ ਇੰਡੀਆ ਅੰਦਰ
ਹਾਂਜੀ ਉਹ ਤੇ ਹੈ, ਸਹੀ ਗੱਲ ਤੁਹਾਡੀ ਗੱਲ।
ਪੇਪਰਸ ਵਗੈਰਾ ਲੀਕ ਹੋ ਰਹੇ ਨੇ, ਬੱਚੇ ਸੁਸਾਈਡ ਕਰ ਰਹੇ ਨੇ, ਇੰਨੀ ਬੱਚੇ ਪ੍ਰੀਪਰੇਸ਼ਨ ਕਰਦੇ ਨੇ ਫਿਰ ਉਸ ਤੋਂ ਬਾਦ ਸੁਸਾਈਡ ਬਹੁਤ ਬੇਕਾਰ ਹੋ ਗਿਆ, ਸਾਡੇ ਇੱਥੇ ਦੋ, ਹਾਂਜੀ।
ਹੁਣ ਪਿੱਛੇ ਨੀਟ ਦਾ ਪੇਪਰ ਨੀਟ ਦਾ ਪੇਪਰ ਵੀ ਲੀਕ ਹੋ ਗਿਆ ਕੀ ਬੱਚਿਆਂ ਨੇ ਇੰਨੀ ਮਿਹਨਤ ਕੀਤੀ ਏ।
ਹਾਂਜੀ ਨੀਟ ਦਾ ਹੋਇਆ, ਔਰ ਅ ਨੈਟ ਦਾ ਐਗਜ਼ਾਮ ਹੁੰਦਾ ਹੈ, ਉਹ ਵੀ ਰੀਐਗਜ਼ਾਮ ਹੋ ਰਿਆ। ਉਹ ਉਹਦਾ ਕੋਈ ਇਸ਼ੂ ਆ ਗਿਆ ਸੀ, ਔਨਲਾਈਨ ਇਗਜ਼ਾਮ ਹੁੰਦਾ ਕੰਪਿਊਟਰ ਉੱਤੇ ਉਹਦਾ ਵੀ ਕੋਈ ਇਸ਼ੂ ਸੀ ਉਹ ਵੀ ਰਿਏਗਜ਼ਾਮਿਨ ਹੋ ਰਿਹਾ ਹੂਨ।
ਹਾਂ।
ਗੌਰਮੈਂਟ ਦੇ ਵਿਰ ਬਲ ਲੋਕ ਹੱਥ ਬਿਲਕੁਲ ਖ਼ਰਾਬ ਕਰ ਦਿੱਤਾ, ਇੰਨੇ ਵੱਡੇ-ਵੱਡੇ ਇਗਜ਼ਾਮ ਹੁੰਦੇ ਨੇ। ਬੱਚਿਆਂ ਐਨੀ ਮਿਹਨਤ ਕਿਨੇ ਸਾਲਾਂ ਦੀ ਮਹਨਤ ਹੁੰਦੀ ਹੈ, ਜਿਹੜੀ ਇੱਕ ਵਾਰੀ ਚ ਜਦੋਂ ਇਗਜ਼ਾਮ ਦੇਣਾ ਹੁੰਦਾ, ਤਾਂ ਬਿਲਕੁਲ ਆ ਕੇ ਜ਼ੀਰੋ ਹੋ ਜਾਂਦੀ ਹੈ।
ਪੇਪਰ ਲੀਕ ਕਰਦੇ ਹੁੰਦੇ ਆ, ਫੇਰ ਬੱਚੇ ਬੱਚੇ ਫੇਰ ਸੂਸਾਈਡ ਕਰ ਲੈਂਦੇ ਆ ਕਈ।
ਹਾਂਜੀ ਵੈਸੇ ਵੀ ਹੁਣ ਤੁਸੀਂ ਦੇਖ ਰਹੇ ਹੋ, ਵੈਸੇ ਵੀ ਐਜੂਕੇਸ਼ਨ ਸਿਸਟਮ ਇੰਨਾ ਹੋ ਗਿਆ, ਹੁਣ ਇੰਨੀ ਜ਼ਿਆਦਾ ਫੀਸਾਂ ਕਰ ਦਿੱਤੀਆਂ ਨੇ ਬੱਚਿਆਂ ਦੀਆਂ। ਬਹੁਤ ਜ਼ਿਆਦਾ ਮਤਲਬ ਐਕਸਪਸਿਵ ਹੋ ਜਾ ਰਿਹਾ, ਐਕਸਪੈਂਸਿਵ ਹੋਈ ਜਾ ਰਿਹਾ ਹਨਾ।
ਹਾਂ ਓ ਤੇ ਹੈ ਫੀਸਾਂ ਕਾਫੀ ਵੱਧ ਗਈਆਂ, ਟਿਊਸ਼ਨ ਦੀ ਸਕੂਲ ਦੀ ਲਾ ਲਓ ਤੁਸੀਂ ਸੀ ਬੀ ਐੱਸ ਈ ਬੋਰਡ ਹੀ ਲਾ ਲਓ। ਸੀ ਬੀ ਐੱਸ ਈ ਦੀ ਫੀਸ ਵੀ ਕਾਫੀ ਹੋ ਗਈ ਹੈ।
ਬੱਚੇ ਦੀ ਵੀ ਤਿੰਨ ਹਜ਼ਾਰ ਤੋਂ ਘੱਟ ਫੀਸ ਨੇ ਔਰ ਐਡਮਿਸ਼ਨ ਵਗੈਰਾ ਉਹ ਅਲਗ ਲੈਂਦੇ ਨੇ ਤੀਹ-ਤੁਹ ਪੰਜਾਹ ਕਿੰਨਾ ਜ਼ਿਆਦਾ ਪ੍ਰੈਸ਼ਰ ਹੈ, ਪੇਰੈਂਟਸ ਉੱਤੇ ਵੀ, ਔਰ ਬੱਚਿਆਂ ਉੱਪਰ ਵੀ। ਜਿਹੜੇ ਮਿਡਲ ਕਲਾਸ ਫੈਮਲੀ ਦੇ ਪਰਸਨਸ਼ ਨੇ, ਔ ਆਪਣੇ ਬੱਚਿਆਂ ਨੂੰ ਕਿਵੇਂ ਪੜਾਾਂਗੇ ਬਹੁਤ ਮੁਸ਼ਕਿਲ ਹੈ ਉਹਨਾਂ ਵਾਸਤੇ।
ਹਾਂਜੀ ਉਹ ਤੇ ਐ ਸਹੀ ਗੱਲ ਹੈ ਤੁਹਾਡੀ, ਅੱਛਾ ਵੈਸੇ ਦੀਦੀ ਮੈਂ ਤੁਹਾਡੇ ਨਾਲ ਅ ਕੁਸ਼ਚਨ ਹੈਗਾ ਸੀ ਮੇਰਾ ਮੈਂ, ਮੈਂ ਨਾ ਅੱਗੇ ਗ੍ਰੈਜੂਏਸ਼ਨ ਕਰਨੀ ਏ, ਤੇ ਮਤਲਬ ਕਿ ਓਪਨ ਚੋ ਸਹੀ ਰਹੇਗੀ?
ਤੁਸੀਂ ਕਿਹੜੇ ਸਬਜੈਕਟ ਤੋਂ, ਅ ਹੈਗੇ ਤੂਹਾਡੀ ਪਲੱਸ ਟੂ?
ਬ ਕੌਮਰਸ ਤੋਂ।
ਅੱਛਾ ਕਿਹੜੇ ਸਕੂਲ ਤੋਂ ਪੜੇ ਦੇ ਔ?
ਐਸ ਡੀ ਸੀਨੀਅਰ।
ਓਕੇੂ ਓਕੇ। ਹਾਂ ਵੈਸੇ ਤਾਂ, ਵੈਸੇ ਤਾਂ ਰੈਗੂਲਰ ਕਰੋ ਜ਼ਿਆਦਾ ਬੈਸਟ ਹੈ ਕਿਸੇ
ਨਹੀਂ ਕਿਉਂਕਿ ਮੈਂ ਨਾ ਨਾਲ-ਨਾਲ ਪਾ ਕੇ ਵੀ ਕਰਨਾ ਨਾ ਕੰਮ ਵੀ ਕਰਦਾ ਨਾਲ-ਨਾਲ ਇਸ ਕਰਕੇ।
ਅੱਛਾ, ਅੱਛਾ ਫੇ ਤੁਸੀਂ ਓਪਨ ਦੀ ਜਗ੍ਹਾ ਤੇ ਯਾ ਤੇ ਖਾਲਸਾ ਕੋਲਜ ਵਿੱਚੋਂ ਕਰ ਲਓ।
ਅੱਛਾ,
ਖਾਲਸਾ ਕਾਲਜ ਵਿੱਚ ਅਗਰ ਕਰੋਗੇ, ਤੇ ਉਹ ਰੈਗੂਲਰ ਵਿੱਚ ਹੀ ਮੰਨੀ ਜਾਏਗੀ, ਥੋੜਾ ਤੁਸੀਂ ਜਿਵੇਂ ਹੁਣ ਐਡਮਿਸ਼ਨ ਹੈਗੇ ਨੇ ਤੁਸੀਂ ਉਹਦੇ ਵਿੱਚ ਐਡਮਿਸ਼ਨ ਲੈ ਲੋ। ਤੇ ਉਧਰ ਆਪਣੇ ਟੀਚਰ ਵਗੈਰਾ ਨਾਲ ਥੋੜਾ ਜਵੇ ਪੰਦਰਾਂ ਸਟਾਰਟਿੰਗ ਦਾ ਵਨ ਮੰਥ ਤੁਸੀਂ ਜਾਓ। ਰੈਗੂਲਰ ਉਸ ਤੋਂ ਬਾਦ ਤੁਸੀਂ ਟੀਚਰਸ ਨਾਲ ਥੋੜਾ ਆਪਣਾ ਬੋਂਡ ਅੱਛਾ ਕਰ ਲੋ। ਫੇਰ ਤੁਹਾਡਾ ਉਹਨਾਂ ਨਾਲ ਹੋਜਏਗਾ, ਫੇਰ ਤੁਸੀਂ ਜਿਵੇਂ ਅ ਵੀਕ ਵਿੱਚ ਦੋ ਦੋ ਦਿਨ ਚਲੇ ਗਏ। ਤਿੰਨ ਦਿਨ ਚਲੇ ਗਏ ਬਸ। ਥੋੜ ਤੁਸੀਂ ਇਹਨਾਂ ਨੂੰ ਆਪਣੀ ਸਿਚੁਏਸ਼ਨ ਦੱਸ ਦਓ, ਕਿ ਮੇਰੇ ਇਦਾਂ ਦਾ ਫੈਮਲੀ ਫੈਸ਼ ਫੈਮਲੀ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਹੈ, ਮੈਂ ਨਹੀਂ ਆ ਸਕਦਾ। ਤੇ ਮੈਂ ਖੁੱਦ ਵਰਕ ਕਰਨਾ ਵਾ ਤੇ
ਨਹੀਂ ਬਾਕੀ ਮੈਂ ਗਿਆ ਸੀ, ਮੈਂ ਗਿਆ ਸੀ, ਖਾਲਸਾ ਕੋਲੋਂ ਬਾਕੀ ਫੀਸ ਬਹੁਤ ਹੈਗੀ ਸੀ ਉਧਰਧ ਦੀ ਤੇ
ਕਿੰਨੀ ਫ਼ੀਸ ਹੈ ਗੀ ਆਹ
ਉਹਨਾਂ ਨੇ ਬਯੁਕਸੀ ਉਹਨਾਂ ਦੇ ਸਿਰਫ ਮੈਂ ਮਤਲਬ ਕਿ ਮੈਂ ਬੀ ਏ ਦੀ ਪੁੱਛੀ ਸੀ ਖਾਲੀ ਉਹ ਵੀ ਬਾਈ ਸਾਢੇ ਬਾਈ ਹਜ਼ਾਰ ਸਕਦੇ ਸੀ ਸੁਨਾਂ ਨੂੰ।
ਨਹੀਂ ਇੰਨੀ ਜ਼ਿਆਦਾ ਤਾਂ ਨਹੀਂ ਹੈਗੀ ਹੈ।
ਨਹੀਂ -ਨਹੀਂ ਬਾਈ ਯਾਰ ਮੈਂ ਖੁਦ ਪੁੱਛ ਕੇ ਆਇਆ ਵਾਂ ਮੇਰਾ ਫਰੈਂਡ ਹੈਗਾ।
ਖਾਲਸਾ ਕਾਲਜ ਵਾਲੇ।
ਹਾਂਜੀ।
ਨਹੀਂ ਮੈਂ ਖੁਦ ਓਥੋਂ ਐਮ ਕੋਮ ਕੀਤੀ ਹੈ ਮੇਰੀ ਤਾਂ ਐਮ ਕੋਮ ਦੀ ਇੰਨੀ ਫੀਸ ਨੀ ਸੀ।
ਨਹੀਂ ਉਹਨਾਂ ਨੇ ਮਤਲਬ ਹੁਣ ਵੱਧ ਗਈ।
ਸੈਵਨਟੀਨਥ ਮੈਂ ਵੈਸੇ ਮੈਨੂੰ ਮਲ ਮੇਰੇਲ ਤੁਹਾਡਾ ਨੰਬਰ ਹੈਗਾ ਮੈਂ ਤੁਹਾਨੂੰ ਨਾਲ ਪੁੱਛ ਕੇ ਦੱਸਾਂਗੀ ਬੀਕੋਮ ਦੀ ਕੀ ਫੀਸ ਹੈ ਐਗਜੈਕਟ।
ਕੋਈ ਗੱਲ ਨਹੀਂ ਕਿਉਂਕਿ ਮੈਂ ਬੀਏ ਮੈਂ ਬੀ ਏ ਦੀ ਪੁੱਛ ਫੀ ਉਹਨਾਂ ਤੋਂ ਉਹਨਾਂ ਨੇ ਕਿਹਾ ਕਿ ਬ ਸਾਡੇ ਬਾਈ ਬਾਈ ਹਜ਼ਾਰ ਤੱਕ ਦੀ ਫੀਸ ਹੈਗੀ ਹੈ। ਮੈਂ ਇੱਥੇ ਤੱਕ ਮੇਰੀ ਗੱਲ ਵੀ ਹੋਈ ਸੀ। ਟੀਚਰ ਦੇ ਨਾਲ ਮੇਰੇ ਫਰੈਂਡ ਨੇ ਕਰਵਾਈ ਸੀ ਨਾਮ ਮੈਨੂੰ ਯਾਦ ਨੀ ਟੀਚਰ ਦਾ। ਉਹਨਾਂ ਨੇ ਵੀ ਕਿਹਾ ਸੀ ਕਿ ਬਾਈ ਸਾਡੇ ਬਾਈ ਹਜ਼ਾਰ ਫ਼ੀਸ ਹੈਗੀ ਹੈ, ਤੁਸੀਂ ਅਗਰ ਕਰਵਾਉਣਾ ਹੈ ਤੇ ਆਜ ਨਾ। ਹਜ਼ਾਰ ਕੁਛ ਪੰਜ ਸੌ ਹਜ਼ਾਰ ਤੱਕ ਲੈਸ ਕਰਵਾ ਦਾਂਗੇ ਇਸ ਤੋਂ ਵਾਅਦ ਜ਼ਿਆਦਾ ਨਹੀਂ ਹੋ ਸਕਦੇ, ਤਾਂ ਫਿਰ ਤਾਦ ਪੈ ਫਿਰ ਓਪਨ ਦਾ ਸੋਚਿਆ ਸੀ, ਕਿ ਬਈ ਓਪਨ ਤੋਂ ਸਹੀ ਰਹੇਗਾ ਕਰਨ ਦਾ।
ਚਲੋ ਫਿਰ ਅਗਰ ਨਹੀਂ ਕਰ ਸਕਦਾ ਫਿਰ ਚਲੋ ਇੱਕ ਓਪਸ਼ਨ ਹੈ ਪੜਨਾ ਹੈ, ਤਾਂ ਬੰਦਾ ਫਿਰ ਓਪਨ ਬੋਰਡ ਤੋਂ ਕਰ ਲੈਂਦਾ਼
ਨਹੀਂ ਮਨ ਮਸਿਕ ਡਿਗਰੀ ਤੋਂ ਮਤਲਬ ਹੈਗਾ ਮਾਨਸਿਕ ਡਿਗਰੀ ਚਾਹੀਦੀ ਹੈ।
ਵੈਸੇਦੋਂ ਡਿਗਰੀ ਚਾਹੀਦੀ ਹੈ ਫੇਰ ਤਾਂ ਠੀਕ ਹੈ ਫਿਰ ਓਪਨ ਬੋਰਡ ਤੇ ਹੀ ਕਰ ਲਓ।
ਹਮ।
ਹਾਂਜੀ।
ਕਿਉਂਕਿ ਡਿਗਰੀ ਡਿਗਰੀ ਸੇਮ ਹੀ ਰਹੀ ਕੁਰਕਸ਼ੇਤ ਯੂਨੀਵਰਸਿਟੀ ਵੀ।
ਨਹੀਂ ਬਟ ਰੈਗੂਲਰਔ ਨੋਨ ਰੈਗੂਲਰ ਤਾਂ ਲਿਖਿਆ ਆਉਂਦਾ ਹੀ ਹੈ ਨਾ।
ਅੱਛਾ।
ਪ ਕੀਤਾ ਹੁੰਦਾਰ ਤੁਸੀਂ ਰੈਗੂਲਰ ਡਿਗਰੀ ਕਰੋਗੇਿਖ ਲਿਖਿਆ ਹੈਗਾ ਨਾ ਕਿ ਬੱਚਾ ਰੈਗੂਲਰ ਕਾਲਜ ਆਉਂਦਾ ਸੀ, ਨੋਨ ਰੈਗੂਲਰ ਵਾਲੇ ਤਾਂ ਕੁਛ ਥੋੜਾ ਜਿਹਾ ਡਿਫਰੈਂਸ ਹੁੰਦਾ ਹੈ ਇਸ ਚੀਜ਼ ਵਿੱਚ। ਇਸ ਤੋਂ ਜ਼ਿਆਦਾ ਬੈਸਟ ਹੈਗੀ ਜਿਵੇਂ ਖਾਲਸਾ ਕੋਲਜ ਵਿੱਚ ਇੰਨੀ ਜ਼ਿਆਦਾ ਸਟ੍ਰਿਕਟਨੈਸ ਨਹੀਂ ਹੈਗੀ ਤੁਸੀਂ ਥੋੜਾ ਆਪਣਾ ਸ਼ੂ ਵਗੈਰਾ ਦੱਸ ਕੇ ਤੇ ਤੁਸੀਂ ਮਤਲਬ ਵੀਕ ਵਿੱਚ ਦੋ ਦਿਨ ਚਲੇ ਗਏ। ਆਪਣੀਆਂ ਅਸਾਈਨਮੈਂਟਸ ਦੇਤੀਆਂ ਜਦੋਂ ਕੋਈ ਟੈਸਟ ਹੈ ਤਾਂ ਟੈਸਟ ਜ਼ਰੂਰ ਦਿੱਤਾ ਜਾ ਕੇ। ਫਿਰ ਥੋੜਾ ਜਿ ਹੋ ਜਾਂਦਾ ਫਿਰ ਟੀਚਰਸ ਨਾ ਜਿਹੜੀ ਤੁਹਾਡੀ ਇੰਟਰਨਲ ਹੁੰਦੀ ਆ ਉਹ ਵੀ ਅੱਛੀ ਲਗਾ ਦਿੰਦੇ ਨੇ ਹਨਾ। ਉਸ ਚੀਜ਼ ਵਿੱਚ ਤੁਹਾਨੂੰ ਬੈਨੀ ਫਟ ਮਿਲੇਗਾ ਹੋਰ ਕਿਸੇ ਕਾਲਜ ਵਿਚ ਜਾਂਦੇ ਹੋ ਉਥੇ ਤਾਂ ਅਟਡਸ ਕੰਪਲਸਰੀ।
ਹਮ ਓ ਐਮ ਐਲ ਵੀ, ਐਮ ਐਲ ਵੀ ਚ ਕੰਪਲਸਰੀ ਐਟਡਸ ਤੇ
ਬੋਇਜ਼ ਵਾਸਤੇ ਤਿੰਨ ਕਾਲਜ ਹੈਗੇ ਹੈ ਖਾਲਸਾ, ਐਮਲ ਅਗਰਸੈਨ ਕਾਲਜ ਤਿੰਨ ਕਾਲਜ ਨੇ ਸਾ ਤੇ ਬੋਇਸ ਵਾਸਤੇ ਨਾ।
ਅਗਰਸੈਨ ਕਾਲਜ ਤੇ ਨੋਨ ਅਟਡਿੰਗ ਹੋ ਜਾਏਗੀ ਅਗਰ ਜੇ ਕਰਵਾਉਣੀ ਹੋਵੇ ਤੇ।
ਅਗਰਸੈਨ ਕਾਲਜ ਦਾ ਤੇ ਮੈਨੂੰ ਪਤਾ ਨੀ ਤੁਸੀਂ ਵੈਸੇ
ਵੈਸੇ ਉੱਧਰ ਜਾ ਕੇ ਪੁੱਛੋ ਉੱਧਰ ਗੱਲ ਵਗੈਰਾ ਕਰਕੇ ਦੇਖੋ ਟੀਚਰਸ ਨਾਲ। ਜਰੂਰਤ ਜਿਆਦਾ ਬੈਸਟ ਖਾਲਸਾ। ਉਹ ਖਾਲਸਾ ਚ ਹਾਂਖ
ਸਿੱਖੋ।
ਹਾਂਜੀ।
ਬਸ ਫਿਰ ਥੋੜ੍ਹੀ ਜਿਹੀ ਨਾ ਤੁਹਾਨੂੰ ਜਿਵੇਂ ਤੁਸੀਂ ਮੈਨੋਰਟੀ ਦਾ ਸਰਟੀਫਿਕੇਟ ਬਣਵਾ ਲੋ।
ਅਗਰ ਬੀਸੀ ਦਾ ਹੈਗਾ ਤੁਾਨੂੰ ਸਕੋਲਰਸ਼ਿਪਸ ਮਿਲ ਜਾਣਗੀਆਂ। ਹਾਂ ਬੀ ਸੀ ਦੇ ਈ ਹੈਗੇ ਆਂ ਅਸੀਂ ਤੇ।
ਹੈਨਾ ਬੇਸਿਸ ਉਤੇ ਤੁਸੀਂ ਸਕੋਲਰਸ਼ਿਪ ਲੈ ਸਕਦੇ ਹੋ, ਪਲੱਸ ਟੂ ਦੀ ਰਿਜਲਟ ਕਿੰਨਾ ਸੀ?
ਪਲੱਸ ਟੂ ਚ ਮੇਰੇ ਆਏ ਸੀ ਸਿਕਸਟੀ ਫਾਈਵ ਪਰਸੈਂਟ।
ਸਿਕਸਟੀ ਫਾਈਵ ਪਰਸੈਂਟ ਠੀਕ ਹੈ। ਚਲੋ ਓਥੇ ਥੋਡੇ ਨਾ ਸਕੋਲਰਿਪ ਜੇਵੇਂ ਤੁਸੀ ਸਮੇਂਸਟਰ ਵਾਈਸ ਅੱਛਾ ਰਿਜ਼ਲਟ ਲੈ ਕੇ ਆਦੇ ਹੋ। ਕੋਈ ਰੀ ਵਗੈਰਾ ਨਹੀਂ ਆਦੀ ਉਸ ਚੀਜ਼ ਦਾ ਵੀ ਉਹ ਸਕੋਲਰਸ਼ਿਪ ਪ੍ਰੋਵਾਈਡ ਕਰਦੇ ਨੇ।
ਅੱਛਾ
ਹਾਂ ਉਦੋਂ ਥੋੜ੍ਹਾ ਔਰ ਸਿੱਖ ਮਾਈਨੋਰਟੀ ਦੇ ਬੱਚਿਆਂ ਨੂੰ ਵੀ ਉਹ ਤਿੰਨ ਚਾਰ ਚੋ ਹਜ਼ਾਰ ਤੁਹਾਨੂੰ ਸਕੋਲਰਸ਼ਿਪ ਮਿਲ ਸਕਦੀ ਹੈ ਬੀਸੀ ਵਾਲਿਆਂ ਨੂੰ ਅਲੱਗ ਮਿਲ ਜਾਂਦੀ ਹੈ। ਤੁਸੀਂ ਇੱਕ, ਇੱਕ ਚੀਜ਼ ਉੱਤੇ ਲੈ ਸਕਦੇ ਹੋ ਯਾ ਬੀਸੀ ਦੀ ਲੈ ਲੋ ਯਾ ਮੈਨੋਰਟੀ ਸਿੱਖ ਦਾ ਸਰਟੀਫਿਕੇਟ ਸਰਟੀਫਿਕੇਟ ਬਣਵਾ ਲੋ ਉਹਦੇ ਤੇ ਵੀ ਮਿਲ ਜਾਂਦੀ ਹੈ।
ਅੱਛਾ-ਅੱਛਾ ਠੀਕ ਹੈ।
ਹਾਂਜੀ ਨਾਲ ਤੁਸੀਂ ਕਿਸ ਚੀਜ਼ ਦੀ ਜੋਬ ਕਰਦੇ ਹੋ?
ਮੈਂ ਨਾਲ ਮੈਡੀਕਲ ਤੇ ਲੱਗਿਆ ਹੋਇਆ ਮੈਡੀਕਲ ਮਤਲਬ ਕਿ ਸਪਲਾਈ ਵਗੈਰਾ।
ਅੱਛਾ-ਅੱਛਾ ਠੀਕ ਹੈ। ਵਧੀਆ ਉਹ ਵੀ ਠੀਕ ਹੈ।
ਮੈਡੀਕਲ ਲਾਈਨ ਵਿਚ ਜਾਨਾ ਹਾਂ ਤੇ ਫੇਰ
ਫੇਰ ਉਹ ਫਾਰਮਾਂ ਵਗੈਰਾ ਦੀ ਪੜ੍ਹਾਈ ਜਾਦਾ ਉਹ ਮਹਿੰਗੀ ਹੈ।
ਉਹ ਚ ਫਾਰਮਾਂ ਵਗੈਰਾ ਚ ਪੜ੍ਹਾਈ ਜਾਦਾ ਮਹਿੰਗੀ ਏ।
ਕੋਸਟਲੀ ਹੈ ਹਮ।
ਨਹੀਂ ਵੈਸੇ ਮੇਰੇ ਇੱਧਰ ਅ ਫਿਰ ਮੇਰੇ ਵੀਰੇ ਹੈਗੇ ਨੇ ਉਹਨਾਂ ਨੇ ਕਿਹਾ ਸੀ ਕਿ ਤੁ ਸਿਰਫ ਡਿਗਰੀ ਲੈ ਲੈ ਬਾਕੀ ਕੰਮ ਸਾਡਾ ਹੈਗਾ। ਕੋਈ ਵੀ ਡਿਗਰੀ ਹਾਂ ਕਿਉਂਕਿ ਨਾ ਉੱਥੇ ਸੀ ਜੇ ਡਿਗਰੀ ਮੰਗਦੇ ਨੇ ਨਾ ਐਕਸਪੀਰੀਅੰਸ ਤਾਂ ਮੰਗਣਗੇ ਹੀ ਉਹ ਤੇ। ਡਿਗਰੀ ਵੀ ਮੰਗਦੇ ਨੇ। ਮੇਨ ਜਾਦਾ ਐਕਸਪੀਰੀੰਸ ਹੁੰਦਾ ਕਿ ਕਿੰਨਾ ਐਕਸਪੀਰੀਅੰਸ ਹੈਗਾ।
ਹਾਂਜੀ-ਹਾਂਜੀ ਸਹੀ ਗੱਲ ਹੈ। ਤੁਸੀਂ ਖਾਲ ਅੱਗ੍ਰਸੇਨ ਨਾਲੋਂ ਤਾਂ ਕੋਲ ਖਾਲਸਾ ਕੋਲ ਜ਼ਿਆਦਾ ਅੱਛਾ।
ਕੋਈ ਨੀ ਖਾਲਸਾ ਫੇਰ ਏਦਰ ਕਰਨਾ ਆ ਜਾ ਕੇ ਪਤਾ ਕਰਨਾ ਮੈਂ। ਕਿਉਂਕਿ ਮੈਂ ਪਿਛੇ ਤੁਹਾਡਾ ਨੰਬਰ ਮੈਂ ਸਰ ਨੂੰ ਪੁੱਛ ਕੇ ਦਸਦੀ ਆ ਤੁਹਾਨੂੰ ਬੀਕੋਮ ਦੀ। ਬੀ ਕਾਮ ਜਰਨਲ ਦੀ ਕਿਨੀ ਫੀਸ ਹੈ, ਠੀਕ।
ਕਿਉਂਕਿ ਮੈਂ ਖੁਦ ਡੀ ਏ ਵੀ ਤੋਂ ਪੜੀ ਹਾਂ ਮੈਂ ਮੇਰੇ ਟਾਇਮ ਟੈਨ ਥਾਉਸੈਂਡ, ਇਲੈਵਨ ਥਾਉਸੈਂਡ ਸੀ। ਇੱਕ ਈਅਰ ਦੀ ਨਈ-ਨਈ ਬੀਕੋਮ ਦੀ।
ਬੀਕੋਮ ਦੀ।
ਔਰ ਐਮਕਮ ਮੈਂ ਖਾਲਸਾ ਤੋਂ ਕੀਤੀ ਉਹਨਾਂ ਨੇ ਮੇਰੀ ਸਤਾਰਾਂ ਹਜ਼ਾਰ ਸੀ ਮੇਰੀ।
ਅੱਛਾ
ਹਾਂਜੀ ਮੈਂ ਪੁੱਛ ਕੇ
ਨਹੀਂ ਮੈਂ ਬੀਏ ਦੀ ਪੁੱਛੀ ਸੀ ਉਹਨਾਂ ਨੇ ਬਾਈ, ਬਾਈ ਸਾਢੇ ਬਾਈ ਹਜ਼ਾਰ ਕਿਹਾ ਸੀ।
ਸ਼ਾਇਦ ਜਾਦਾ ਹੋਏ ਪਰ ਮੈਂ ਬੀਕੋਮ ਦੀ ਦੱਸਾਂਗੀ ਤੁਹਾਨੂੰ ਪੁੱਛ ਕੇ ਵੀ ਉਹ ਤੁਹਾਡੀ ਲਾਈਨ ਵੀ ਹੋ ਜਾਏਗੀ ਨਾ।
ਹਾਂਜੀ-ਹਾਂਜੀ
ਪੁੱਛ ਦਾਗੀ ਮੈਂ ਤੁਹਾਨੀ ਬੈਸਟ ਤਾਂ ਬੈਸਟ ਹੈ ਅਗਰ ਉਹ ਕਿਉਂਕਿ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਖਾਲ
ਕਿ ਬਚ ਬੱਚੇ ਆ ਸਕਦਾ ਨੀ ਆ ਸਕਦਾ ਉਹਦੀ ਮਤਲ ਇੱਕ
ਘੂੜਾ ਵਗੈਰਾ ਜਿਵੇਂ ਤੁਸੀਂ ਨਾ ਬਸ ਏਹ ਹੁੰਦਾ ਕਿ ਇੱਕ ਸਮੈਸਟਰ ਥਾ ਟੀਚਰਸ ਨਾਲ ਬੋਂਡ ਬਣਾ ਲਓ ਉਸ ਤੋਂ ਬਾਅਦ ਟੀ ਜੇ ਤੁਹਾਨੂੰ ਜਾਣ ਲੱਗ ਜਾਣਨ
ਮਤਲਬ ਕਿ ਵਧੀਆ ਬੋਂਡ ਬਣ ਜਾਂਦਾ ਹੈਨਾ ਹਾਂ ਉੱਥੇ ਟੀਚਰਸ ਵੀ ਬਹੁਤ ਅੱਛੇ ਨੇ ਫੇਰ ਨਾ ਉੱਥੇ ਸਿੱਖ, ਸਿੱਖ ਬੱਚਿਆਂ ਨੂੰ ਥੋੜਾ ਬਹੁਤਾ ਜੋ ਤੁਸੀ ਜਿਨਾ ਦਾ ਅੱਛਾ ਬੋਂਡ ਬਣਾ ਲਵੋਗੇ ਤੁਹਾਡੇ ਨੰਬਰਸ ਲਗਾ ਦੇਣਗੇ ਟੀਚਰਸ ਵੀ ਬਹੁਤ ਮਤਲਬ ਕੋਪਰੇਟਿਵ ਨੇ ਹਾਂਜੀ ਉਹ ਤੇ ਵੇਖਿਆ ਨੇ ਆ ਟੀਚਰ ਅੱਛੇ ਨੇ ਕਾਫੀ
ਬੀਕਮ ਦੇ ਤਾਂ ਬਹੁਤ ਅੱਛੇ ਨੇ, ਜਿਹੜੇ ਕਾਮਰਸ ਸਟਾਫ ਦਾ ਹੈਗਾ, ਨਾ ਬਹੁਤ ਅੱਛੇ ਟੀਚਰਸ ਨੇ ਬਸ ਇਹ ਹੈਗੇ ਕੀ ਤੁਸੀਂ ਅਸਾਈਨਮੈਂਟ ਦੋ
ਟੈਸਟ ਦੋ ਇਹ ਚੀਜ਼ਾਂ ਵਿਚ ਜ਼ਰੂਰ ਕਰੋ
ਕੋਈ ਤੁਹਾਡੇ ਇੰਟਰਨਲਸ ਵਗੈਰਾ ਅੱਛੇ ਲਗਣ
ਅੱਛਾ, ਠੀਕ ਹੈ ਠੀਕ
ਬਾਕੀ ਹੋਰ, ਹੋਰ ਕੁਛ ਕੋਈ ਹੋਰ ਵੀ ਇਗਜ਼ਾਮ ਵਗੈਰਾ ਦੀ ਤਿਆਰੀ ਕਰ ਰਹੇ ਹੋ
ਨਹੀਂ ਨਹੀਂ ਮੈਂ ਸਿਰਫ ਹਜੇ ਮਤਲਬ ਕਿ ਮੇਰੀ ਸਿਰਫ ਹਜੇ ਪਲੱਸ ਟੂ ਹੀ ਹੋਈ ਹੈ
ਅੱਛਾ, ਠੀਕ - ਠੀਕ, ਠੀਕ ਹੈ ਵਧੀਆ ਮੈਂ ਤੁਹਾਨੂੰ ਦੱਸਾਂਗੀ ਪੁੱਛ ਕੇ, ਕਿਉਂਕਿ ਅਗਰ ਐਡਮਿਸ਼ਨ ਲੈਣਾ ਜਲਦੀ ਲੈ ਲੋ
ਬਾਕੀ ਮੈਂ ਇਸ ਤੋਂ ਇਲਾਵਾ ਕੰਪਿਊਟਰ, ਬੇਸਿਕ ਅਤੇ ਟੈਲੀਵ ਦਾ ਕੋਰਸ ਤੋਂ ਹੈ
ਹਾਂ ਉਹ ਵੀ ਅੱਛਾ ਉਹ ਤਾਂ ਬਹੁਤ ਜਰੂਰੀ ਹੈ ਅੱਜ ਕੱਲ ਦਾ ਟਾਈਮ ਕਿਉਂਕਿ ਅਗਰ ਕਿਧਰੇ ਵੀ ਜੋਬ ਕਰੋ ਉਹ ਸਭ ਮੰਗਦੇ ਨੇ ਐਕਸਲ ਵਰਡ ਵਗੈਰਾ ਤੇ ਸਭ ਨੂੰ ਆਉਣਾ ਚਾਹੀਦਾ
ਹਮ ਤੁਸੀ ਸੀਨੀਅਰ ਸੈਕੰਡਰੀ ਸਕੂਲ ਤੋਂ ਪੜੇ ਹੋ
ਅੱਛਾ ਸਕੂਲ ਉਹ ਵੀ
ਹੁਣ ਤੇ ਉਹਦੀ ਫੀਸ ਵੀ ਕਾਫ਼ੀ ਵੱਧ ਗਈ ਹੈ
ਉਹ ਸਾਰੇ ਸਕੂਲ ਹੀ ਹੋ ਗਏ ਉਹਦੇ ਫੇਰ ਛੋਟੇ ਨੇ ਉਹਨਾਂ ਦੀ ਤਾਂ ਇੰਨੀ ਹੈ ਬਾਕੀ ਵੱਡੇ ਵੱਡੇ
ਵੱਡੇ ਵੱਡੇ ਸਕੂਲ ਵਿੱਚ ਤਾਂ ਛੋਟੇ ਛੋਟੇ ਬੱਚਿਆਂ ਦੇ ਤਿੰਨ-ਤਿੰਨ, ਚਾਰ -ਚਾਰ ਹਜ਼ਾਰ ਹੈ ਉਹ ਤੇੇ ਹੈ।
ਹਾਂਜੀ, ਬਸ ਐਜੂਕੇਸ਼ਨ ਸਿਸਟਮ ਖਰਾਬ ਹੀ ਹੋ ਗਿਆ ਸਾਡੇ ਇੱਥੇ। ਬਸ ਬੁੱਕਸ ਵਗੈਰਾ ਵੀ ਮੈਂ
ਮਹਿੰਗੀਆਂ ਨੇ ਯੂਜਲੈਸ ਚੀਜ਼ਾਂ ਨੂੰ ਇੰਨਾ ਮਹਿੰਗਾ ਕਰ ਦਿੱਤਾ ਏ। ਮੇਨ ਬੱਚੇ ਛੋਟੇ ਬੱਚੇ ਨੇ ਇਨੀ ਇੰਨੀ ਸਾਰੇ ਬੁੱਕਸ ਲਗਾਏਆਂ ਨੇ ਜਿ ਹਾਂ ਪਰ ਪੜ੍ਹਾਉਂਦੇ ਫੇਰ ਵੀ ਗਾਈਡਾਂ ਚ ਹੋ
ਗਾਈਡਾ ਚ ਪੜਾਉਂਦੇ ਨੇ ਜਿਹੜੇ ਵੱਡੇ ਵੱਡੇ ਸਕੂਲ ਨੇ ਵੀ ਫਾਲਤੂ ਵਿੱਚ ਪੰਜ ਛੇ ਬੁੱਕਸ
ਬੁਕਸ ਐਕਸਟਰਾ ਲਗਵਾ ਦਿੰਦੇ ਨੇ ਇਨਕਮ ਜਰਨੇਟਰ ਹੋ ਸਹੀ ਗੱਲ ਤੇ
ਬੱਚੇ ਨੂੰ ਫਾਇਦਾ ਹੋ ਰਿਹਾ ਨਹੀਂ ਹੋ ਰਿਹਾ ਇੱਕ ਅਲੱਗ ਚੀਜ਼ ਹੈ
ਹ
ਚਲੋ ਠੀਕ
ਠੀਕ ਹੈ ਦੀਦੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ।
ਹੋਰ ਕੋ